ਹਾਂਜੀ ਭੈਨ ਜੀ ‌, ਸਾਸਰੀ ਕਾਲ।
ਸਸਰੀ ਕਾਲ ਜੀ।
ਹੋਰ ਸੁਨਾਓ, ਹਾਂਜੀ-ਹਾਂਜੀ ਵਦੀਆ ਤੁਸੀਂ ਸਨਾਓ ਕਿਵੇਂ ਓਂ।
ਬਸ ਭੈਨ ਜੀ‌‌‌ ਵਦੀਆ।
ਹੂੰ ਹੋਰ ਅੱਜ ਕਿਵੇਂ? ਤੁਸੀਂ ਮੈਨੂੰ ਯਾਦ ਕਰ ਲਿਆ।
ਬਸ ਅੱਜ ਨਾ। ਮੇਰੇ ਮਨ ਚ ਇੱਕ ਗੱਲ ਆਈ ਸੀ, ਮੈਂ ਕੇਆ। ਮੇਰੇ ਬੱਚਿਆਂ ਨੂੰ ਸਕੂਲ ਵਿੱਚ ਵੀ ਉਸ ਬਾਰੇ ਦੱਸਿਆ ਗਿਆ।
ਹਾਂਜੀ ਹਾਂਜੀ ਦੱਸੋ।
ਮੈਂ ਵੀ ਤੁਹਾਡੇ ਨਾਲ ਆਪਣੀ ਗੱਲ, ਜਿਹੜੀ ਆ ਓ ਕਰਾਂ।
ਹਾਂਜੀ ਹਾਂਜੀ ਕਰੋ।
ਹਾਂਜੀ ਉਹਨਾਂ ਨਾ ਭੈਣ ਜੀ, ਮਤਲਬ ਉਹਨਾਂ ਦੇ ਸਕੂਲ ਵਿੱਚ ਐ ਦੱਸਿਆ ਗਿਆ। ਕਿ ਸਾਨੂੰ ਚੰਗੀਆ ਆਦਤਾਂ ਜਿਹੜੀਆਂ
ਹਾਂਜੀ।
ਹਾਂਜੀ ਹਾਂਜੀ ਬਿਲਕੁਲ ਸਹੀ ਏ ਜੀ ਐ ਤੇ ਮਤਲਬ ਬਿਲਕੁਲ ਠੀਕ ਗੱਲ। ਉਹਨਾਂ ਨੇ ਕਿ ਸਾਨੂੰ ਮਤਲਬ ਕਿ ਅੱਛੀਆਂ ਆਦਤਾਂ ਈ ਅਪਣਾਣੀਆਂ ਚਾਹੀਦੀਆਂ। ਹਨਾ ਤੇ ਜਿਵੇਂ ਅਸੀਂ ਅੱਛੀਆਂ ਆਂਦਤਾ ਰੱਖਾਂਗੇ। ਤੇ ਸਾਨੂੰ ਅੱਛੇ ਅੱਛੇ ਲੋਕ ਹੀ ਚ ਬਹਿਣਾ ਅੱਛਾ ਲੱਗੇਗਾ।
ਹਾਂਜੀ-ਹਾਂਜੀ ਉਹਨਾਂ ਨੇ ਭੈਣ ਜੀ ਮਤਲਬ ਦੇਖੋ ਹੁਣ ਸਾਨੂੰ ਹਰ। ਕਿ ਜਿਹੜੀ ਇਹ ਚੰਗੀ ਆਦਤ ਹੋਣੀ ਚਾਹੀਦੀ ਐ ਹਰ ਚੀਜ਼।
ਬਿਲਕੁਲ-ਬਿਲਕੁਲ-ਬਿਲਕੁਲ ਠੀਕ ਕਹਿ ਰੇ ਔ।
ਹਾਂਜੀ ਜਿਵੇਂ ਸਵੇਰੇ ਜਲਦੀ ਉੱਠਣ ਦੀ ਆਦਤ ਹੋ ਗਈ, ਬੱਚਿਆਂ ਨੂੰ ਸਿਖਾਣੀ। ਚਾਹੀਦੀ ਐ ਕਿ ਸਵੇਰੇ ਜਲਦੀ ਉੱਠੋ ਵੱਡਿਆਂ ਦਾ ਸਤਿਕਾਰ ਕਰੋ ਤੇ ਮਨ ਨਾਲ ਦੇਖੋ। ਸਾਡੇ ਜਿਹੜੇ ਬੱਚੇ ਟਿਊਸ਼ਨ, ਸਕੂਲ ਜਾਂਦੇ ਨੇ ਅਧਿਆਪਕ ਉਹਨਾਂ ਨੂੰ ਦੱਸਦੇ ਨੇ।
ਹਾਂਜੀ,
ਉਹਨਾਂ ਨੂੰ ਚੰਗੀਆਂ ਆਦਤਾਂ ਸਿਖਾਦੇ ਨੇ।
ਜੀ ਬਿਲਕੁਲ ਜੀ ਮਤਲ ਕਿ ਪਹਿਲੇ ਤੇ ਸਾਨੂੰ ਮਤਲਬ, ਘਰੋਂ ਹੀ ਬੱਚਿਆਂ ਨੂੰ ਅੱਛੇ ਸੰਸ਼ਕਾਰ। ਦੇਣੇ ਚਾਹੀਦੇ ਨੇ, ਕਿ ਉੱਠ ਕੇ ਸਭਸੇ ਪਹਿਲੇ ਤੁਸੀਂ ਆਪਣੇ ਮਾਂ-ਪਿਓ ਦੇ ਪੈਰੇ ਹੱਥ ਲਾਓ, ਸਾਸਰੀ ਕਾਲ। ਕਰੋ ਜਾਂ, ਜੋ ਵੀ ਮਤਲਬ। ਚਲੋ ਅਸੀਂ ਇੱਕ ਗੁੱਡ ਮੋਰਨਿੰਗ ਵੀ ਬੋਲ ਦਿੰਦੇ ਆ, ਐ ਲੇਕਿਨ ਇਹ ਸਾਡੇ ਸੰਸ ਕਾਰ ਨੀ, ਇਹ ਸਾਡੇ ਸੰਸਕਾਰ ਬੀ ਸਾਸਰੀ ਕਾਲ ਕਰੋ। ਪੈਰੀ ਹੱਥ ਲਾਓ, ਹਨਾ ਫਿਰ। ਫਿਰ ਆਪਣਾ ਨਹਾ ਧੋ ਕੇ ਥੋੜਾ ਪਾਠ-ਪੂਜਾ ਵੀ ਕਰੋ।
ਹਾਂਜੀ-ਹਾਂਜੀ ਇਹ ਸਭ ਆਦਤਾਂ ਸਾਨੂੰ ਸਿਖਾਣੀਆਂ ਚਾਹੀਦੀ ਐ, ਕਿ ਦੇਖੋ ਚੰਗੀ ਆਦ ਤਾਂ ਹੋਣਗੀਆਂ। ਤੇ ਸਾਹਮਣੇ ਵਾਲਾ ਬੰਦਾ ਵੀ ਕਹਿੰਦਾ ਕਿ ਹਾਂ ਬੱਚੇ ਨੂੰ ਵਧੀਆਂ ਆਦਤਾਂ ਸਿਖਾਈ ਦੀਆਂ ਨੇ ਹਨਾ।
ਹਾਂਜੀ-ਹਾਂਜੀ ਬਿਲਕੁਲ ਜੀ ਬਿਲਕੁਲ। ਚੰਗੀਆਂ ਆਦਤਾਂ ਅਗਰ ਅਸੀਂ ਬਚਪਨ ਤੋਂ ਹੀ ਬੱਚਿਆਂ ਨੂੰ ਪਾਵਾਂਗੇ, ਨਾ ਤੇ ਉਹ ਵੱਡੇ ਹੁੰਦੇ। ਹੁੰਦੇ ਖੁਦ ਈ ਸਮਝਦਾਰ ਹੋ ਜਾਂਦੇ ਨੇ। ਫਿਰ ਜ਼ਿਆਦਾ ਉਹਨਾਂ ਨੂੰ ਸਾਨੂੰ ਕਹਿਣਾ ਨੀ ਪੈਂਦਾ। ਹਰ ਚੀਜ਼ ਉਹਨਾਂ ਨੂੰ ਵੀ ਸਿਖਾਣੀ ਚਾਹੀਦੀ ਏ। ਕਿ, ਪੜ੍ਹਾਈ ਏ ਪੜ੍ਹਾਈ ਟਾਈਮ ਤੇ ਕਰੋ ਹਨਾ। ਤੁਸੀਂ ਰੋ ਰੋਟੀ ਟੈਮ ਨਾ ਖਾਓ ਓਨੀ ਖਾਓ ਜਿੰਨੀ ਸਾਨੂੰ ਚਾਹੀਦੀ ਏ।
ਚਾਹੀਦੀ ਐ ਹਾਂਜੀ ਹਾਂਜੀ ਬਿਲਕੁਲ ਸਈ। ਹਰ ਚੰਗੀ ਆਦਤ ਸਿਖਾਨੀ ਚਾਹੀਦੀ ਆ, ਦੇਖੋ ਭੈਣ ਜੀ ਹੁਣੇ ਬੱਚਿਆਂ ਨੂੰ ਸਿਖਾਵਾਂਗੇ ਤੇ, ਅੱਗੇ ਜਾਕੇ ਉਹ ਚੰਗੀਆਂ ਆਦਤਾਂ ਆਪਣੇ ਬੱਚਿਆਂ ਨੂੰ ਸਿਖਾਣਗੇ।
ਬਿਲਕੁਲ-ਬਿਲਕੁਲ ਠੀਕ ਕਹਿ ਰਹੇ ਓ ਤੁਸੀ, ਵੈਸੇ ਤੇ ਮਤਲਬ ਕੀ ਬੱਚਿਆਂ ਨੂੰ ਐ ਵੀ ਕਹਿਣਾ ਚਾਹੀਦਾ ਕਿ ਦੇਖੋ, ਵੈਸੇ ਤੇ ਜਿਹੜੇ ਗੁਰਦੁਆਰਾ ਸਾ ਹਾਏਵੇ, ਕਈ ਵਾਰ ਦੂਰ ਹੁੰਦੇ ਨੇ ਕਈ ਵਾਰ ਬਿਲਕੁਲ ਘਰ ਦੇ ਕੋਲ ਹੁੰਦੇ ਨੇ। ਉਹਨਾਂ ਨੂੰ ਸਿਖਾਣਾ ਚਾਹੀਦਾ ਕਿ, ਬਈ ਗੁਰਦੁਆਰੇ ਵੀ ਤੁਸੀਂ ਮੱਥਾ ਟੇਕ, ਹਾਂਜੀ, ਵੱਡਿਆਂ ਦਾ ਬਈ ਕਹਿਨਾ ਹਾਂਜੀ-ਹਾਂਜੀ, ਵੱਡਿਆਂ ਦਾ ਕਹਿਣਾ ਮੰਨੋ।
ਹਾਂਜੀ-ਹਾਂਜੀ। ਹਾਂਜੀ-ਹਾਂਜੀ, ਦੇਖੋ ਭੈਣਜੀ ਚੰਗੀ ਆਦਤ ਹੋਏਗੀ ਬੱਚੇ ਨੂੰ, ਤੇ ਬੱਚਾ ਮਤ ਮਤਲਬ, ਹਰ ਚੀਜ਼ ਦੇਖਲੋ ਸੁਖੀ ਰਹਿੰਦੇ ਆ, ਅਨੁਸ਼ਾਸਿਤ'ਚ ਰਹਿੰਦੇ ਐ। ਹਰ ਚੀਜ਼ ਦਾ ਉਹਨਾਂ ਨੂੰ ਪਤਾ ਲਗਦਾ, ਕਿ ਹਾਂਜੀ ਅਸੀ ਤਰੀਕੇ ਨਾਲ ਕਰਨਾ।
ਬਿਲਕੁਲ-ਬਿਲਕੁਲ, ਬਿਲਕੁਲ ਠੀਕ ਕਹਿ ਰਹੇ ਓ, ਕਿਉਂਕਿ ਚੰਗੀ ਆਦਤ ਤਾਂ ਜਿਹੜੀ ਸਾਨੂੰ ਫਿਰ, ਬੁਰੀ ਦੋਸਤੀ'ਚ ਨੀ ਜਾਂਦੇ ਬੱਚੇ ਉਹ ਫਿਰ ਵੱਡੇ ਹੋਕੇ ਵੀ ਨੀ ਬੁਰੀ ਸੰਗਤ'ਚ ਪੇਂਦੇ, ਤੁਸੀਂ ਵੇਖੋ, ਮੈਂ ਦੇਖ ਕਿਆ ਅੱਜ-ਕੱਲ ਮਤਲਬ ਕਿ ਜਿਹੜਾ, ਹੈ ਤੇ ਅਪਣੇ ਮਾਂ-ਪਿਓ ਦੀ ਵੀ ਨਹੀਂ ਸੁਣਦੇ। ਹਨਾ, ਕਹਿਣਾ ਨੀ ਮੰਨਦੇ, ਚੁਸਤ ਹੋ ਵਾਜਾਂ ਮਾਰਦੇ ਰਹਿੰਦੇ, ਮੈਂ ਕਈ ਵਾਰੀ ਦੇਖਿਆ ਕਿ ਸੁਣਦੇ ਨੀ ਐ, ਬਦਤਮੀਜੀ ਨਾਲ ਫਿਰ ਬੋਲਦੇ ਨੇ।
ਹਾਂਜੀ-ਹਾਂਜੀ, ਉਹੀ ਤਾ ਬੱਚਿਆਂ ਨੂੰ ਚੰਗੀਆਂ ਆਦਤਾਂ ਸਿਖਾਓ। ਬੱਚਿਆਂ ਨੂੰ, ਐ ਵੀ ਸਿਖਾਣਾ ਚਾਹੀਦਾ। ਇਨਾਮ, ਆਪਣੇ ਮਾਂ-ਪਿਓ ਦਾ ਕਹਿਣਾ ਮੰਨੋ, ਉਹਨਾਂ ਦੀ ਗੱਲ ਨਾਲ ਟਾਲੋ, ਹਨਾ ਵੱਡਿਆਂ ਨਾਲ ਕਿਵੇਂ ਗੱਲ ਕਰਨ ਕਰਨੀ ਐ, ਇੱਜਤ ਨਾਲ ਗੱਲ ਕਰੋ, ਜਵਾਬ-ਸਵਾਲ ਨਾ ਕਰੋ ਉਹਨਾਂ ਦੇ ਨਾਲ ਹਨਾ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ ਠੀਕ ਕਹਿ ਰਹੇ ਓ ਤੁਸੀਂ, ਬੋ
ਸੋਵੋ ਰਾਤੀ ਹਨਾ, ਤੇ ਅਪਨੇ ਆਲੇ-ਦੁਆਲੇ ਵੀ ਸਾਫ਼-ਸਫ਼ਾਈ ਦਾ ਧਿਆਨ ਰੱਖੋ।
ਹਾਂਜੀ-ਹਾਂਜੀ, ਬਈ ਕਿਸੇ ਨੂੰ ਮਾਰੋ ਵੀ ਨਾ, ਹਨਾ ਕਿਸੇ ਤੋਂ
ਗਾਲੀ ਗਲੋਚ ਨਾ ਕਰੋ ਕਿਸੀ ਨੂੰ। ਤੇ ਕੁਝ ਕਿਹਾ ਵੀ ਏ, ਤੇ ਤੁਸੀਂ ਆਪਣੇ ਘਰਦੇ ਆਕੇ ਘਰ ਰੱਖ ਤੇ ਬੋਲੋ, ਕਿ ਹਾਂ ਮੰਮੀ ਇੱਦਾਂ ਗੱਲ ਹੋਈ ਉਹਨਾਂ ਨਾਲ ਲੜੋ ਨਾ ਤੁਸੀ ਆਰਾਮ ਨਾਲ, ਪਿਆਰ ਨਾਲ ਗੱਲ ਕਰੋ।
ਹਾਂਜੀ-ਹਾਂਜੀ, ਬਚਪਨ'ਚ ਨਾ ਬੱਚਾ ਇੱਕ ਮਤਲਬ ਕਿ ਜਿਹੜਾ ਐ ਨਾ ਕਦੀ ਕਦੀ ਜੈਵੇਂ, ਅਸੀਂ ਕਹਿਨੇ ਆ ਚੱਲ ਕੋਈ ਨੀ, ਦੱਸ ਰੁਪਏ ਸੀ ਬੱਚਾ ਪਰਸ'ਚੋਂ ਕੱਢਕੇ ਖਰਚ ਦਿੰਦਾ। ਪਰ ਲੇਕਿੰਨ ਸਾਨੂੰ ਅਗਰ ਅਸੀਂ ਉਹੀ ਦੱਸ ਰੁਪਏ ਤੇ ਉਹਨੂੰ ਟੋਕ ਦੀਏ, ਰੋਕ ਦੀਏ ਉਹਨੂੰ। ਪਨਿਸ਼ਮੈਂਟ ਦੇਈਏ। ਤੇ ਉਹ ਸਮਝ ਜਾਂਦਾ, ਕਿ ਮੈਂ ਐ ਚੋਰੀ ਕੀਤੀ ਏ, ਮੈਂ ਨੀ ਕਰਨੀ।
ਹਾਂਜੀ-ਹਾਂਜੀ, ਉਹ ਤਾ ਹੈਹੀ ਆ ਜੀ।
ਫਿਰ ਜੀ ਬੱਚਾ ਕਰਦਾ ਨੀ, ਵੇਖੋ ਬੱਚਿਆਂ ਨੂੰ ਵੀ ਅਸੀਂ ਹੀ ਸਮਝਾਵਾਂਗੇ ਤੇ ਓ ਸਮਝਣਗੇ।
ਜਾਣਗੇ, ਹਾਂਜੀ ਹੁਣ ਇਹ ਤੋ ਸਮਝਾਵਾਂਗੇ, ਤਾਂਹੀ ਅੱਗੇ ਜਾਕੇ ਹਰ ਚੀਜ਼ ਆਪ ਸਮਝ ਪਾਣਗੇ ਨਾ।
ਹਾਂਜੀ, ਉਹਨਾਂ ਨੂੰ ਮਤਲਬ ਕਿ ਅਪਨੇ, ਅਪਨੇ ਦੋਸਤਾਂ ਨੂੰ ਨਾਲ ਅਪਣਿਆਂ ਤੋਂ ਛੋਟਿਆਂ ਨਾਲ, ਸਭ ਨਾਲ ਪਿਆਰ ਨਾਲ ਹੀ ਰਹਿਣਾ ਚਾਹੀਦੈ।
ਹਾਂਜੀ-ਹਾਂਜੀ ਅੱਜ-ਕੱਲ ਭੈਣ ਜੀ ਦੇਖਲੋ ਤੁਸੀਂ ਛੋਟੇ-ਛੋਟੇ ਬੱਚੇ ਹੀ ਏਦਾਂ ਲੜਦੇ ਨੇ ਆਪਸ ਵਿੱਚ ਕਈ ਦੇਖੀਆਂ ਨੇ ਕਈ ਨਿਊਜ਼ ਵੀ ਸੁਣੀਆਂ ਨੇ। ਕੀ ਅੱਜ ਬੱਚਿਆਂ ਨੇ ਇੱਕ ਦੂਸਰੇ ਨੂੰ ਮਾਰਿਆ ਯਾਂ ਫਿਰ ਬੱਚਿਆਂ ਦਾ ਖੂਨ ਈ ਬੜਾ ਗਰਮ ਐ ਲੇਕਿਨ ਐ ਸਭ ਸਾਨੂੰ ਬੱਚਿਆਂ ਨੂੰ ਈ ਸਮਝਾਣਾ ਚਾਈਦੈ।
ਬਿਲਕੁਲ ਜੀ ਬਿਲਕੁਲ। ਹੁਣ ਦੇਖੋ ਛੋ ਮੈਂ ਤੁਹਾਨੂੰ ਦੱਸਦੀ ਆ ਮਤਲਬ ਮੈਂ ਛੋਟੇ-ਛੋਟੇ ਬੱ ਚੇ ਹੈਂ ਸਾਡੇ ਅਸੀ ਜਾਣਦੇ ਆ ਉਨ੍ਹਾਂ ਨੂੰ ਫੋਨ ਨਾ ਮਿਲੇ ਤੇ ਓਦਾਂ ਰੋਲਾ ਚਿੱਕਾਂ। ਮਾਰਦੇ ਨੇ ਆ ਆਪਣੇ ਆਪ ਨੂੰ ਮਾਰਨਗੇ ਆਪਣੀ ਮੰਮਾ ਨੂੰ ਮਾਰਨਗੇ ਹੁਣ ਤੇ ਅਸੀਂ ਦੇਖ ਰਿਆ ਵੀ ਬੱਚਾ ਕੋਈ ਗੱਲ ਨੀ ਲੇਕਿਨ ਅਗਰ ਓਈ ਬੱਚੇ ਨੂੰ ਥੱਪੜ ਮਾਰ ਦੋ ਤੇ ਓ ਬੱਚਾ ਡਰ ਜਾਂਦੈ।
ਗ਼ਲਤ ਐ ਭੈਣ ਜੀ ਐ ਸਭ ਆਦਤਾਂ ਨਾ ਬੱਚਿਆਂ ਦੇ ਕਿਉਂਕੀ ਵੱਡੇ ਜਾ ਕੇ ਫਿਰ ਏਹੀ ਪਰੇਸ਼ਾਨੀ ਹੁੰਦੀ ਐ ਮਾਂ-ਪਿਓ ਵੀ ਪਰੇਸ਼ਾਨੀ ਹੁੰਦੀ ਐ ਫੇਰ ਆਲੇ-ਦੁਆਲੇ ਜੇੜੇ ਲੋਕੀ ਦੇਖਦੇ ਐ ਓਵੀ ਫੇਰ ਮਤਲਬ ਉਨਾਂ ਦੇ ਪ੍ਰਤੀ ਉਨਾਂ ਦਾ ਜੇੜਾ ਇੱਕ ਦੇਖਣ ਦਾ ਨਜ਼ਰੀਆ ਹੁੰਦਾ ਮਤਲਬ ਜਿਵੇਂ ਬੱਚੇ ਮਾਰਦੇ ਨੇ ਇੱਕ ਦੂਸਰੇ ਨੂੰ ਤੇ ਆਸ-ਪੜੋਸ ਦੇ ਲੋਕ ਵੀ ਕੈਂਦੇ ਆ ਕੀ-ਕੀ ਇਨਾਂ ਨੂੰ ਅਕਲ ਨੀ ਸਿਖਾਈ ਮਾਂ ਪਿਓ ਨੇ ਸੰਸਕਾਰ ਤੇ ਆਂਦੀ ਅਗਰ ਆਪਣੇ ਬੱਚਿਆਂ ਨੂੰ ਸੰਸ ਸਕਾਰ ਵਧੀਆ ਦੇਵਾਂਗੇ ਉਨਾਂ ਨੂੰ ਅ ਸਤਿਕਾਰ ਕਰਨਾ ਸਿਖਾਵਾਂਗੇ ਮਿਲ-ਜੁਲ ਕੇ ਰੈਣਾ ਸਿਖਾਵਾਂਗੇ ਤੇ ਤਾਂ ਹੀ ਓ ਮਤਲਬ ਸਈ ਰੈ ਸਕਦੇ ਨਾ।
ਬਿਲਕੁੱਲ ਠੀਕ ਜੀ ਗੱਲ ਕਰ ਰਿਓ। ਸਾਰੀ ਗੱਲ ਮਤਲਬ ਕੀ ਸੰਸਕਾਰਾਂ ਤੇ ਹੀ ਆਂਦੀ ਏ ਜੇ ਬੱਚੇ ਚੰਗੇ ਆਦਤਾਂ ਅਪਨਾਣ ਯਾਂ ਬੂਰੀ ਆਦਤਾਂ ਅਪਨਾਣ ਸਭ ਕੈਂਦੇ ਨੇ ਵੀ ਏਦੀ ਮਾਂ-ਪਿਓ ਨੇ ਸਿਖਾਇਆ ਨੀ ਕੀਤਾ ਨੀ ਬਿਲਕੁੱਲ ਸਭ ਸੇ ਪਹਲੇ ਤਾਂ ਬੱਚਿਆਂ ਨੂੰ ਮਤਲਬ ਕੀ ਦੇਖੋ ਅਗਰ ਬੱਚੇ ਸਾਡੇ ਜੋਬਜਣ ਕਿ ਆਪਣੇ ਆਪ ਰੋਟੀ ਖਾ ਸਕਦੇ ਨੇ ਉਨਾਂ ਨੂੰ ਛੱਡ ਦੇਣਾ ਚਾਈਦਾ ਕੀ ਤੁਸੀਂ ਆਪਣੇ ਆਪ ਖਾਓ ਮੈਂ ਦੇ ਖਿਆ ਕਈ ਬਈ ਵੱਡੇ-ਵੱਡੇ ਬੱਚੇ ਹੁੰਦੇ ਨੇ ਉਨਾਂ ਨੂੰ ਬੁਰੀ ਆਦਤ ਪਈ ਹੁੰਦੀ ਏ ਫੋਨ ਦੇਖ ਕੇ ਪ ਰੋਟੀ ਖਾਂਦੇ ਨੇ ਮਾਵਾਂ ਖਵਾਂਦੀਆਂ।
ਹਾਂਜੀ-ਹਾਂਜੀ ਏ ਤਾਂ ਹੈ ਈ ਐ ਜੀ ਬੱਚਿਆਂ ਨੂੰ ਆਦਤ ਦੇਖੋ ਜੀ ਬੱਚਿਆਂ ਨੂੰ ਆਪਣੇ ਆਪ ਈ ਇੰਡੀਪੈਂਡ ਬਣਾਣਾ ਪੈਂਦਾ ਈ ਐ।
ਹਾਂਜੀ ਮਾਵਾਂ ਨੂੰ ਚਾਈਦਾ ਜੇ ਮਤਲਬ ਕੀ ਨਈ ਖਾਂਦਾ ਰੋਟੀ ਉਨੂੰ ਕੋ ਭੁੱਖੇ ਰਵੋ। ਆਪਣੇ ਆਪ ਆਪਣੀ ਲੋੜ ਨੂੰ ਮਤਲਬ ਕੀ ਬੱਚਾ ਆਪਣੇ ਆਪ ਰੋਟੀ ਖਾਏਗਾ ਜੀ।
ਹਾਂਜੀ-ਹਾਂਜੀ ਕਿਉਂਕੀ ਦੇਖੋ ਆਦਤਾਂ ਵੀ ਅਸੀਂ ਵਿਗਾੜਦੇ ਆ ਬੱਚਿਆਂ ਦੀ ਬੱਚਾ ਰੋ ਰਿਐ ਮੋਬਾਇਲ ਦੇਂਦਾਗੇ ਚੁੱਪ ਹੋਜੇਗਾ ਥੋੜ੍ਹੀ ਦੇਰ ਨਈ ਉਨੂੰ ਦੋਵੋ ਈ ਨਾ। ਓ ਆਪਣੇ ਆਪ ਚੁ ਦੇਖੋ ਆਪਾਂ ਇੱਕ ਦੋ ਵਾਰੀ ਕਰਾਂਗੇ ਨਾ ਫੇਰ ਬੱਚੇ ਨੂੰ ਵੀ ਪਤਾ ਲੱਗ ਜਾਂਦੈ ਕੀ ਹਾਂ ਅਸੀਂ ਰੋਵਾਂਗੇ ਤੇ ਮੋਬਾਇਲ ਸਾਨੂੰ ਮਿਲ ਜੇਗਾ।
ਬਿਲਕੁਲ ਬਿਲਕੁਲ ਜੀ ਬਿਲਕੁਲ ਓ ਬੱਚੇ ਨੂੰ ਫਿਰ ਪਤਾ ਲੱਗ ਜਾਂਦੀ ਏ ਕੀ ਆ ਮੇਰੀ ਗੱਲ ਮੰਨ ਲੈਂਦੇ ਨੇ ਲੇਕਿਨ ਨਾ ਜੇੜਾ ਮਾਂ-ਪਿਓ ਪੇਰੈਂਟਸ-ਪੇਰੈਂਟਸ ਹੀ ਆਪਣੀ ਪੇਰੈਂਟਿੰਗ ਅੱਛੀ ਕਰਨਗੇ ਤੇ ਬੱਚਾ ਅਪਨੇ ਆਪ ਵਦੀਆ ਸੰਸਕਾਰ ਲਏਗਾ। ਦੇਖੋ, ਬੱਚਿਆਂ ਨੂੰ ਮਾਰਨਾ ਵੀ ਪੈਂਦਾ ਡਾਂਟਣਾ ਵੀ ਪੈਂਦਾ ਜੇ ਅਸੀਂ ਡਾਂਟਾਂਗੇ ਨੀਂ
ਤੇ ਕਦੀ-ਕਦੀ ਐ ਵੀ ਇੱਕ ਅੱਧਾ ਥੱਪੜ ਵੀ ਲੱਗ ਜਾਂਦੈ।
ਹਾਂਜੀ-ਹਾਂਜੀ, ਕਿਉਂਕਿ ਡਾਂਟਣ ਨਾਲ ਹੀ ਬੱਚਾ ਸੁਧਰਦਾ ਜੀ ਅਸੀਂ ਓਦੀ ਗੱਲਾਂ ਮੰਨੀ ਜਾਵਾਂਗੇ ਜੀ ਓਦੀ ਜਿੱਦਾਂ ਵੱਡੀ ਹੋਈ ਜਾਣਗੀਆਂ, ਹਾਂਜੀ। ਬੱਚੇਆਂ ਨੂੰ ਫੇਰ ਕਮਜ਼ੋਰੀ ਪਤਾ ਲੱਗ ਜਾਂਦੀਏ।
ਹਾਂਜੀ ਮੈਂ ਵੀ ਭੈਣ ਜੀ ਬਸ ਅਪਨੇ ਬੱਚਿਆਂ ਨੂੰ ਏਹੀ ਸੰਸਕਾਰ ਦਿੰਨੀਂ ਆਂ ਕਿ ਤੁਸੀਂ ਚੰਗੀ ਆਦਤਾਂ ਸਿੱਖੋ। ਜੇੜੀਆਂ ਬੁਰੀਆਂ ਆਦਤਾਂ ਨੇ ਓ ਸਿੱਖੋ ਈ ਨਾ, ਓਨਾਂ ਵੱਲ ਜਾਣਾ ਈਂ ਨਈਂ।
ਬਿਲਕੁਲ-ਬਿਲਕੁਲ ਹੁਨ ਤੁਸੀਂ ਦੇਖੋ ਇੱਕ ਨਾ ਸਕੂਲ ਤੋਂ ਵੀ ਜੇੜੀ ਏਨਾ ਆਦਤਾਂ ਅੱਛੀ-ਬੁਰੀ ਪਤਾ ਲੱਗਦੀ ਐ ਦੇਖੋ ਹੁਣ ਕਈ ਵਾਰ ਕਈ ਵਾਰ ਤੇ ਦੇਖੋ, ਕਈ ਟੀਚਰ ਤੇ ਗੌਰਮੈਂਟ ਸਕੂਲ ਬੋਤ ਚੁਣਦੇ ਨੇ ਬੱਚਿਆਂ ਦਾ ਬੋਤ ਧਿਆਨ ਰੱਖਦੇ ਨੇ ਲੇਕਿਨ ਕਈ ਗੌਰਮੈਂਟ ਸਕੂਲ ਦੇ ਬੱਚੇ ਤੁਸੀਂ ਦੇਖੋ ਨਿੱਕੇ-ਨਿੱਕੇ ਬੱਚੇ ਬੀੜੀਆਂ, ਸਿਗਰਟਾਂ, ਮਾਰ, ਲੜਾਈ ਕਰਦੇ ਨੇ, ਕਿਉਂਕਿ ਸਕੂਲ ਦੇ ਜੇੜੇ ਗੋਰਮੈਂਟ ਸਕੂਲ ਦੇ ਬੋਤ ਟੀਚਰ ਹੁੰਦੇ ਨੇ ਬੱਚਿਆਂ ਵੱਲ ਧਿਆਨ ਨਈਂ ਦਿੰਦੇ।
ਹਾਂਜੀ ਦੇਖੋ ਭੈਣ ਜੀ, ਮੈਂ ਐ ਤੇ ਨੀਂ ਜਿੱਦਾਂ ਚਲੋ ਚਾਏ ਗੌਰਮੈਂਟ ਸਕੂਲ ਐ, ਚਾਏ ਪ੍ਰਾਈਵੇਟ ਸਕੂਲ ਐ ਪਰ ਬੱਚੇਆਂ ਦੀ ਆਦਤਾਂ ਏਨਾ, ਓ ਜੇੜੀਆਂ ਨੇ ਓ ਸੰਗਤੀ ਨਾਲ ਹੀ ਪੈਂਦੀਆਂ ਨੇ, ਕੁਛ ਮਾਂ-ਪਿਓ ਤੇ ਹੈਲੋ।